ਕੀ ਹਾਲ ਦੀਦੀ?
ਚਾ ਹਾਲ ਕੀ ਹਾਲ ਚਾਲ ਹੈ?
ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਕਿਵੇਂ ਹੋ?
ਸਭ ਵਧੀਆ ਜੀ ਵਧੀਆ ਹੋਰ ਕੀ ਕਰ ਰਹੇ ਸੀਗੇ?
ਪੀ ਜੀ ਜੀ।
ਹਾਂਜੀ।
ਜੀ ਤੁਸੀਂ ਕੀ ਕਰਦੇ ਸੀ?
ਬਸ ਮੈਂ ਬੈ ਬੈਠੀ ਸੀਗੀ ਮੈਂ ਬਸ ਬੱਚਿਆਂ ਨੂੰ ਥੋੜਾ ਡਿਸਕਸ ਕਰ ਰਹੀ ਸੀਗੀ। ਕਿ ਬੱਚਿਆਂ ਨੂੰ ਟਾਈਮ ਨਾਲ ਸੋਣਾ ਚਾਹੀਦਾ ਹੈ ਟਾਈਮ ਨਾਲ ਉੱਠਣਾ ਚਾਹੀਦਾ ਹੈ ਕੀ ਫਾਇਦੇ ਹੈ ਸੋਣ ਦੇ ਟਾਈਮ ਨਾਲ ਸੋਣਦੇ ਟਾਈਮ ਨਾਲ ਉਠਣ ਦੇ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ
ਨਹੀ ਸਹੀ ਗੱਲ ਹੈ। ਜੀ ਬੱਚਿਆਂ ਨੂੰ ਟਾਈਮ ਨਾਲ ਹੀ ਸੋਉਣਾ ਚਾਹੀਦਾ ਜੀ ਸੁਬਾਹ ਜਲਦੀ ਉਠਣਾ ਚਾਹੀਦਾ ਹੈਗਾ।
ਹਾ- ਹਾ ਕਿਉਕਿ ਅੱਜ ਕਲ ਦੀ ਮੈਂ ਦੇਖਦੀ ਹਾਂ ਨਾ ਜਨਰੇਸ਼ਨ ਜਿਹੜੀ ਹੈ ਉਹ ਉਲਟੀ ਹੋ ਗਈ ਹੈ। ਦੇਰ ਨਾਲ ਸੋਂਦੀ ਹੈ ਤਾਂ ਦੇਰ ਨਾਲ ਜਗਦੀ ਹੈ।
ਹਾਂਜੀ ਜਿਵੇਂ ਸੁਬਾਹ ਉਧਰੋ ਨੂੰ ਇਨੀ ਗਰਮੀ ਚੜੀ ਪਈ ਹੁੰਦੀ ਹੈ ਜੀ ਜਦੋ ਬੱਚੇ ਉਠਦੇ ਆ ਜੀ ਸੁਬਾ ਹਾਂਜੀ ਸ਼ਾਮ ਨੂੰ ਇਸ ਵੇਲੇ ਰਾਤ ਨੂੰ ਫੋਨ ਤੇ, ਲੱਗੇ ਰਹਿੰਦੇ ਆ। ਜੀ ਦਸ, ਗਿਆਰਾਂ ਵਜੇ ਤੱਕ। ਜਾਂ, ਟੀਵੀ ਵਗੈਰਾ ਦੇਖ ਲੈਂਦੇ ਆ ਜੇ।
ਦਿਨ ਦੇ ਵਿਚ ਮੈਨੂੰ ਲਗਦਾ ਕਿ, ਜੋ ਰਾਤ ਦੀ ਨੀਂਦ ਹੈ, ਨਾ ਸੱਤ ਤੋਂ ਅਠ ਘੰਟੇ ਜਰੂਰ ਸਾਰਿਆਂ ਨੂੰ, ਬੱਚਿਆਂ ਨੂੰ, ਵੱਡਿਆਂ ਨੂੰ ਸਭ ਨੂੰ ਲੈਣੀ ਜਰੂਰੀ ਹੈ। ਹਨਾ। ਜੇ ਅਸੀ ਸੱਤ, ਅਠ ਘੰਟੇ ਦੀ ਨੀਂਦ ਪ੍ਰੌਪਰ ਨਹੀ ਲਵਾਂਗੇ ਨਾ ਰਾਤ ਨੂੰ ਤੇ, ਅਗਲੇ ਦਿਨ ਤੁਸੀ ਦੇਖੋਗੇ ਬੋਡੀ ਕਿੱਦਾ ਥੱਕੀ- ਥੱਕੀ
ਹਾਂਜੀ- ਹਾਂਜੀ। ਵੀ ਆਪਣਾ ਇਹ ਹੁੰਦਾ ਵੀ ਜਿਵੇਂ, ਕਈ ਵਾਰ ਆਂਏ ਹੁੰਦੇ ਜੀ ਜਿਵੇਂ ਬੀਪੀ ਵਗੈਰਾ ਲੋਅ ਹੋਇਆ ਹੁੰਦਾ
ਹਾਂਜੀ- ਹਾਂਜੀ। ਬਸ। ਉਹੀ ਮੈਂ ਬੱਚਿਆਂ ਨੂੰ ਵੀ ਸਮਝਾ ਰਹੇ ਸੀਗੇ ਕਿ, ਇਹ ਟਾਈਮ ਨਾਲ ਸੋਨਾ, ਉੱਠਣਾ ਬਹੁਤ ਜ਼ਰੂਰੀ ਲੇਕਿਨ ਬੱਚੇ ਅੱਜ-ਕਲ ਦੇ ਮਨਦੇ ਸੁਣਦੇ ਨੀ ਹੈਨਾ
ਹਾਂਜੀ। ਅੱਜ-ਕਲ ਦੇ ਬੱਚੇ ਤਾਂ, ਬਿਲਕੁਲ ਵੀ ਨਹੀ ਸੋਂਦੇ ਜੀ।
ਕਿ ਉਹ ਬੱਚੇ ਲੇਟ- ਸੋਂਦੇ ਹੈ ਤਾਂ, ਲੇਟ ਉਠਦੇ ਹੈ। ਸਾਰਾ ਰੂਟੀਨ ਬੱਚੇ ਦਾ ਉਸ ਹਿਸਾਬ ਨਾਲ ਚਲਦਾ ਹੈ। ਫੇਰ ਬੱਚਿਆਂ ਨੂੰ ਇਹ ਗੱਲ ਹੈ ਕਿ ਓਨੀ ਵਡਿਆਂ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਕਿ ਨਹੀ, ਟਾਈਮ ਨਾ ਸੋਂਦੇ ਰਾਤ ਨੂੰ, ਕਰਕੇ ਸਵੇਰੇ ਜਲਦੀ ਉਠਦੇ ਨਹੀ ਹੈ। ਨਾ ਐਕਸਰਸਾਈਜ਼ ਕਰਦੇ ਹੈ, ਨਾ ਘੁੰਮਣ, ਫਿਰਨ ਕੀਤੇ ਜਾਂਦੇ ਐ ਹਨਾ ਬੋਡੀ ਸਫ਼ਰ ਕਰਦੀ ਉਸ ਚੀਜ਼ ਲਈ, ਉਹਨਾ ਦੀ ਬਹੁਤ ਬੱਚਿਆਂ ਦੀ ਅੱਜ-ਕਲ
ਹਾਂਜੀ। ਬਾਕੀ ਆਹ ਬੱਚੇ ਹੁਣ ਵੀ, ਛੁੱਟੀਆਂ ਕਰਕੇ ਵੀ ਥੋੜ੍ਹੀਆਂ ਕੁਜ ਜ਼ਿਆਦਾ ਹੀ, ਹੋ, ਰਹੇ ਨੇ, ਜੇ। ਵੀ ਮਤਲਬ ਜਿਵੇ ਹੁਣ ਸਕੂਲਾ'ਚ' ਛੁੱਟੀਆਂ ਹਾਂ ਜੇ ਛੁੱਟੀਆਂ ਕਰਕੇ ਬੱਚਿਆਂ ਨਾਲ ਇਹ ਹੋ ਰਿਹਾ ਵੀ, ਡਰ ਜਾਣੀ ਹੈਗਾ ਜੀ, ਨਹੀ ਜਦੋ ਸਕੂਲ ਜਾਣਾ ਹੁੰਦਾ ਫੇਰ ਵੀ ਐ ਹੁੰਦਾ ਵੀ, ਹਾਂ, ਟਾਈਮ ਨਾਲ ਸੌਂਜੀਏ ਵੀ ਸੁਬਾਹ ਸਕੂਲ ਵੀ ਜਾਣ ਜੇ
ਬੱਚੇ ਤਾਂ ਕਈ ਵੀ ਦੇਖੋ ਆਪਣੀ ਮਰਜ਼ੀ ਨਾਲ ਥੋੜਾ ਲੇਟ ਹੀ ਸੋਂਦੇ ਆ, ਤੇ ''ਮੈਂ ਦੇਖਦੀ ਹ ਸਵੇਰੇ ਬੱਚੇ ਜਦੋ ਸਕੂਲ ਵੀ ਜਾਂਦੇ ਨਾ ਤਾਂ ਬੱਚੇ ਜਦੋਂ ਅਸੈਂਬਲੀ'ਚ' ਖੜੇ ਹੁੰਦੇ ਆ ਤਾਂ, ਬੱਚੇ ਚੱਕਰ ਖਾਕੇ ਗਿਰ ਜਾਂਦੇ ਨੇ, ਕਿਉਕਿ ਰਾਤ ਨੂੰ ਨੀਦ ਤਾਂ ਪੁੂਰੀ ਨਹੀ ਹੋਈ ਹੋਂਦੀ ਓਨਾਂ ਦੀ ਹਨਾ, ਹੂੰ ਮਤਲਬ ਬੀਪੀ ਲੋ ਦੀ ਪ੍ਰੋਬਲਮ ਤਾਂ, ਮੈਨੂੰ ਲੱਗਦਾ ਬੱਚਿਆਂ ਦੇ ਵਿਚ, ਆਮ ਹੀ ਹੋ ਗਈ ਹੈ। ਬੱਚੇ ਝਟਪੱਟ ਡਿਗ ਪੈਂਦੇ ਆ।
ਹਾਂਜੀ- ਹਾਂਜੀ, ਜਾਂ ਫਿਰ ਜਿਵੇ ਹੁਣ ਬੱਚੇ ਰਾਤ ਰਾਤ ਨੂੰ ਦੇਰ ਨਾਲ ਸੋੱਦੇ ਆ ਜੇ, ਸੁਬਾਹ ਵੀ ਲੇਟ ਉਠਦੇ ਆ, ਜੇ ਉਸ ਟਾਈਮ ਦੇ ਨਾਲੇ ਬੱਚਿਆਂ ਨੂੰ ਭੁੱਖ ਵਗੈਰਾ ਨਹੀ ਲਗਦੀ। ਕੀ ਹੁੰਦੀ ਸੀ, ਰੋਟੀ ਦੀ। ਤੇ ਬੱਚਿਆਂ ਹੀ ਵੀ ਦੁੱਧ ਵਗੈਰਾ ਪੀਕੇ ਹੀ ਸਕੂਲ ਚਲੇ ਜਾਦੇ ਜੇ, ਉਥੇ ਜਾਕੇ ਫਿਰ ਤਾਂ ਕਰਕੇ ਵੀ ਕਰ ਖਾਕੇ ਡਿਗਦੇ ਆਜੀ।
ਹੂੰਬਿਲਕੁਲ ਉਹੀ ਹੋਏ ਨਾ, ਨੀਂਦ ਤੁਸੀ ਪੂਰੀ ਪ੍ਰੋਪਰ ਨੀਦ ਲਏ ਬੱਚੇ ਆਪਣੀ ਤਾਂ, ਬੱਚੇ ਦਾ ਉਹ ਨਾ ਫੋਕਸ ਪੜ੍ਹਾਈ'ਚ' ਵੀ ਹੋਏਗਾ, ਬੱਚੇ ਧਿਆਨ ਨਾ ਪੜ੍ਹਨਗੇ ਵੀ ਬੱਚੇ ਜਾਗਦੇ ਜਰੂਰ ਹੁੰਦੇ, ਲੇਕਿਨ ਮਾਇੰਡ ਸੁੱਤਾ ਹੁੰਦਾ।
ਹਾਂਜੀ- ਹਾਂਜੀ।
ਕਲਾਸ ਦੇ ਵਿਚ ਵੀ ਬੱਚੇ ਸੁਤੇ ਹੁੰਦੇ ਆ, ਮਤਲਬ। ਅੱਖਾਂ ਖੁੱਲੀਆਂ ਲੇਕਿਨ ਉਹਨਾਂ ਦਾ ਮਾਇੰਡ ਸੁਤਾ ਉਹਨਾ ਨੂੰ ਪਤਾ ਹੀ, ਨੀ ਮੈਡਮ ਕੀ ਕਰਵਾ ਰਹੀ ਹੈ। ਬੱਚਿਆਂ ਨੂੰ ਸਮਝ ਨੀ ਲਗਦੀ ਹੇਗੀ ਹਾਂਜੀ ਜੀ, ਹਾਂਜੀ ਹੂੰ, ਉਹੀ ਹੈ, ਨਾ ਸੋਨਾ ਇਸ ਲਈ ਬਹੁਤ ਟਾਈਮ ਨਾਲ ਜਾਂ ਮਤਲਬ ਸੱਤਅੱਠ ਘੰਟੇ ਤਾਂ ਸੋਨਾ ਹੀ ਚਾਹੀਦਾ ਹੈ।
ਹਾਂਜੀ।
ਨਹੀਂ ਤਾਂ ਬੜੀ ਬਿਮਾਰੀਆਂ ਬੰਦਿਆਂ ਨੂੰ, ਅੱਜ- ਕੱਲ ਲੱਗਦੀਆਂ ਜਾ ਰਹੀਆਂ। ਨਹੀਂ ਨੀਂਦ ਪੂਰੀ ਹੋਣ ਕਰਕੇ। ਮਲ ਕਿੰਨੀ ਦੀਆਂ ਗੋਲੀਆਂ ਖਾਂਦੇ ਨੀ, ਤਾਂ ਕਈ ਲੋਕ ਤਾ, ਨੀਂਦ ਦੀ ਗੋਲੀ ਵੀ ਖਾਂਦੇ ਆ। ਹੂੰ, ਉਹ ਗੋਲੀ ਖਾਨਾ ਵੀ ਕੀ ਹੁੰਦਾ ਹੈ। ਗੋਲੀ ਖਾਂਦੇ ਇਨਸਾਨ ਕੀ ਹੁੰਦਾਦੇ ਨਾਲ ਉਹ ਨਾ ਅੰਦਰ ਇੰਟਰਨਲ ਥੋੜੇ ਹੋਰ ਬਿਮਾਰੀਆਂ ਹੋਰ ਲੱਗਦੀਆਂ ਨੇ। ਕਿ ਚਲੋਗੀ ਅਸੀਂ ਹਿੰਦੀ ਗਲੀਿਖਾ ਕੇ ਆਪਣਾ ਸਟ੍ਰੈਸ। ਦੂਰ ਕਰ ਲਈਏ ਲੇਕਿਨ ਉਹ ਇੱਕ ਟਾਈਮ ਨਾ ਫਿਰ ਦਵਾਈ ਵੀ ਅਸਰ ਕਰਨੀ ਬੰਦ ਕਰ ਦਿੰਦੀ ਹੈ।
ਹਾਂਜੀ ਕਿਉਂਕਿ ਉਸਦੇ ਵਿੱਚ ਨਸ਼ਾ ਹੁੰਦਾ ਜੀ ਜਿਵੇਂ ਹੁਣ ਆਪਾਂ ਉਹ ਬੰਦਾ ਜੇ ਉਸ ਤੋਂ ਬਾਅਦ ਬੁਖਾਰ ਵਗੈਰਾ ਦੀ ਦਵਾਈ ਵੀ ਲਊਗਾ ਉਹ ਤੇ ਉਹ ਵੀ ਹੀ ਅਸਰ ਕਰਨੀ ਜੇ।
ਬਿਲਕੁਲ ਬਿਲਕੁਲ।
ਹਾਂਜੀ ਸਾਡੇ ਵੀ ਹੈਗਾ। ਜੇ ਰਿਸ਼ਤੇਦਾਰੀ ਚ ਵੀ ਮਤਲਬ ਤੇ ਉਹਨਾਂ ਦੇ ਇਹੋ ਹਾਲ ਹੈ ਜੇ ਉਹਨਾਂ ਨੂੰ ਨਾ ਵੀ ਕੋਈ। ਡਿਪਰੈਸ਼ਨ ਵਗੈਰਾ ਹੋ ਗਿਆ ਸੀਗਾ ਪਹਿਲਾਂ। ਤੇ ਉਹਦੇ ਨਾਲ ਨਾ ਵੀ ਉਹਨਾਂ ਨੂੰੋ ਵੀ ਤੁਸੀਂ ਇਹ ਲਾ ਲਓ ਵੀ ਕੋਈ ਸਟਰ੍ਰੈਸ ਵਗੈਰਾ। ਹੋ ਗਿਆ ਹਨਾ ਹੁਣ ਉਹਨਾਂ ਦੀ ਨੀਂਦ ਦੀ ਗੋਲੀ ਲੱਗੀ ਹੋਈ ਸੀਗੀ ਉਹਦੇ ਨਾਲ ਉਹਨਾਂ ਦੇ ਗੁਰਦੇ ਵੀ ਖਤਮ ਖਤਮ ਹੋ ਗ ਲੀਵਰ ਵੀ ਖਤਮ ਹੋ ਗਿਆ ਜੀ ਇਕੱਲੀ ਬ ਟੈਨਸ਼ਨ ਦੀ ਦਵਾਈ। ਨਾਲ ਜੇ
ਹਾਂ ਡਿਪਰੈਸ਼ਨ ਦੀਵਾਲ ਤੇ ਬਹੁਤ ਹੀ ਖ਼ਰਾਬ ਹੁੰਦੀ ਹੈ।
ਹਾਂਜੀ ਤੇ ਉਹਦੇ ਨਾਲ ਵੀ ਮਤਲ ਮਤਲਬ ਹੁਣ ਜਿਵੇਂ ਉਹਨਾਂ ਨੂੰ ਬੁਖ਼ਾਰ ਵਗੈਰਾ ਹੁੰਦਾ ਜੀ ਜਦੋਂ ਹਨਾ। ਵੀ ਹੁਣ ਰੋਗ ਹੀ ਇੰਨੇ ਲੱਗ ਗਏ ਜੀ ਜੋ। ਬੁਖਾਰ ਵਗੈਰਾ ਹੁੰਦਾ ਗਾ ਤੇ ਉਹਦੀ ਵੀ ਮਤਲਬ ਬੁਖਾਰ ਦੀ ਦਵਾਈ ਜਿਹੜੀ ਉਹ ਗੋਲੀ ਲੈਂਦੇ ਆ, ਤਾਂ ਗੋਲੀ ਜਮ੍ਹਾਂ ਨਹੀਂ ਅਸਰ ਕਰਦੀ ਜੀ, ਉਹਨਾਂ ਦੇ ਬੀ, ਟੀਕਾ ਵਗੈਰਾ ਲਵਾ ਲੈਂਦੇ ਆ। ਉਹ, ਭਾਵੇਂ ਅਸਰ ਕਰਜੇ ਜੇ।
ਹਮ ਹਮ ਹਮ ਹਮ ਉਹ ਤਾਂ ਹੈ ਬੋਡੀ ਨੂੰ, ਜੇ ਅਸੀਂ ਰਾਤ ਨੂੰ ਰੈਸਟ ਦੇਵਾਂਗੇ ਨਾ, ਦੇਖੋ ਅੰਦਰ ਬੋਡੀਰਿਪੇਅਰ ਟੈਮ ਵੀ, ਕੀ ਹੁੰਦਾ‌। ਜਦ ਅਸੀ ਰਾਤ ਨੂੰ ਸੋਨਦੇ ਹਾਂ ਉਦੋਂ ਹੀ ਬੋਡੀ ਅੰਦਰੋਂ ਆਪਣਾ ਕੰਮ ਕਰਨਾ ਆਪਣੀ ਮਸ਼ੀਨਾਂ ਜਿੱਦਾਂ ਸਾਰਾ ਦਿਨ ਅਸੀਂ ਆਪਣੇ ਸਰੀਰ ਨੂੰ ਦੌਲਾਾਂਦੇ ਹਾਂ ਜਾਂਦੇ ਹ ਇੱਕ ਰਾਤ ਨੂੰ ਬੱਚ ਥੋੜਾ ਬੋਡੀ ਨੂੰ ਆਰਾਮ ਮਿਲਦਾ ਹਨਾ। ਤਾਂ ਬੋਡੀ ਆਪਣੇ ਆਪ ਨੂੰ ਅੰਦਰ ਹੀਲ ਕਰਦੀ ਹੈ ਹਨਾ। ਆਪਣੇ ਆਪ ਦਾ ਸਾਰਾ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ। ਤਾਂ ਉਹ ਕੀ ਕਰਦੇ ਬੱਚੇ ਉਹ ਵੀ ਡਿਸਟਰਬ ਕਰ ਦਿੰਦੇ ਬੋਡੀ ਨੂੰ ਤੰਦਰ ਹੋਈ ਫਿਰ। ਬੱਚਿਆਂ ਦਾ ਹੀ ਹੋ ਜਾਂਦੀ ਹੈ। ਕਿ ਉਹਨਾਂ ਨੂੰ ਮੈਟਾਬੋਲ ਪ੍ਰੋਬਲਮ ਹੋ ਜਾਂਦੀ ਹੈ। ਹਾਰਮੋਨਸ ਦੀ ਪ੍ਰੋਬਲਮ ਇਸ ਲਈ ਬੱਚਿਆਂ ਨੂੰ ਰਹਿਣ ਲੱਗ ਗਈ ਹੈ। ਹਨਾ ਕਿ ਉਹ ਰਾਤੀ ਜਾਗਦੇ ਰਹਿੰਦੇ ਹੈ। ਕੁਛ ਨਾ ਕੁੱਛ ਖਾ ਲਿਆ ਪੀ ਲਿਆ ਰਾਤ ਨੂੰ ਜਿੱਦ ਕਿ ਕਹਿੰਦੇ ਕਿ ਅੱਠ ਵਜੇ ਤੋਂ ਬਾਅਦ ਸਾਨੂੰ ਖਾਣਾ ਹੀ ਨੀ ਚਾਹੀਦਾ ਕੁੱਛ ਵੀ ਤਾਂ ਬੱਚੇ ਤਾਂ ਰਾਤੀ ਦੇਖੋ ਬਾਰਾਂ ਵਜੇ ਵੀ ਖਾ ਰਹੇ ਹੈ ਇੱਕ ਵਜੇ ਵੀ ਖਾ ਰਹੇ ਹੈ।
ਹਾਂਜੀ ਕਈ ਰਾਤ ਨੂੰ ਦੁਬਾਰਾ ਉੱਠ ਕੇ ਕਹਿੰਦੇ ਸਾਨੂੰ ਦੁਬਾਰੇ ਭੁੱਖ ਲੱਗੀ।
ਬਿਲਕੁਲ ਕਿਉਂ ਸੌਂਦਾ ਹੀ ਨਹੀਂ ਹੈ ਬੁੱਖ ਤਾਂ ਦੁਬਾਰਾ ਲੱਗੀ ਜਾਏਗੀ।
ਹਾਂਜੀ ਜਿਵੇਂ ਹੁਣ ਆਪਣੇ ਮੋਸਟਲੀ ਅੱਠ ਵਜੇ ਤੱਕ ਰੋਟੀ ਬਣ ਜਾਂਦੀ ਹੈ। ਜੀ ਅੱਠ ਵੱਧੋ ਵੱਧ ਚਲੋ ਨੌ ਲਾ ਲੋੋ ਹਨਾ ਜੀ ਵੀ ਉਸ ਟਾਈਮ ਤੱਕ ਤੇ ਉਸ ਤੋਂ ਬਾਅਦ ਦਾ ਵੀ ਬੱਚੇ ਜਦੋਂ ਫੋਨ ਵਗੈਰਾ ਦੇਖਦੇ ਆ ਖੇਡਦੇ ਆ ਜਾਂ ਟੀ ਵੀ ਵਗੈਰਾ ਦੇਖਦੇ ਜ ਉਹਦੇ ਨਾਲ ਤਾਂ ਜੋ ਜਾਗਦੇ। ਰਹਿੰਦੇ ਫੇਿਰ ਤਾਂ ਭੁੱਖ ਵੀ ਦੁਬਾਰਾ ਲੱਗਦੀ ਹੈ ਜੀ ਨਾਲੇ ਬੋਡੀ ਨੂੰ ਨੀ ਰੈਸਟ ਮਿਲਦੀ ਜੀ।
ਬਿਲਕੁਲ ਬਿਲਕੁਲ ਹੀ ਤਾਂ ਬੋਡੀ ਡਾਇਜਸਟ ਇੱਕ ਵਾਰ ਕਰਨ ਚ ਕਿੰਨਾ ਟਾਈਮ ਲੱਗਦਾ ਹੈ ਖਾਣੇ ਨੂੰ। ਉਹ ਤਾਂ ਉਹੀ ਉਹ ਬੱਚੇ ਜਾਗਦੇ ਰਹਿੰਦੇ ਤਾਂ ਉਹ ਡਿਸਟਰਬ ਹੋ ਜਾਂਦੀ ਹੈ ਨਾ ਅੰਦਰ ਵੀ ਬੋਡੀ ਫਿਰ ਉਹ ਸਹੀ ਨਾਲ ਪ੍ਰੋਪਰ ਕੰਮ ਨੀ ਕਰ ਪਾਉਦੀ ਆਪਣਾ
ਹਾਂਜੀ ਹਾਂਜੀ ਇਹ ਲਈ ਸੁਬਾ ਵੋਮਟਿੰਗ ਵਗੈਰਾ ਉਹ ਵੀ ਲੱਗ ਜਾਂਦੀਆਂ ਜੀ ਬੱਚਿਆਂ ਨੂੰ
ਬਿਲਕੁਲ, ਬਿਲਕੁਲ
ਹਾਂਜੀ ਕਿਉਂਕਿ ਜਦੋਂ ਰਾਤ ਨੂੰ ਹਾਂਜੀ ਜਿਵੇਂ ਹੁਣ ਕਈ ਵਾਰ ੱਚਗੀੀਆਂ ਰਾਤ ਨੂੰ ਅਹ ਉੱਠ ਕੇ ਖਾਣਾ ਖਾ ਲੈਂਦੇ ਜੋ ਹਜ਼ਮ ਨਹੀਂ ਆਉਂਦਾ ਉਹਨਾਂ ਦੇ ਉਹਨਾਂ ਜਿ ਹੁਣ ਆਪਾਂ ਤੁਰੇ ਫਿਰਦੇ ਰੋਟੀ ਵਗੈਰਾ ਖਾ ਕੇ ਹਾਜ਼ਮ ਹੋ ਜਾਂਦੀ ਹੈ ਜੀ ਵੀ ਪਿਆ ਦੇ ਨਹੀਂ ਹਜ਼ਮ ਆਉਂਦੀ ਜੇ
ਬਿਲਕੁਲ, ਬਿਲਕੁਲ ਹਾਂਜੀ ਕਈ ਵਾਰ ਯਾਰ ਏਦਾਂ ਹੈ ਨਾ, ਕਿਸੇ ਨੂੰ ਨੀਂਦ ਨਹੀਂ ਆਉਂਦੀ, ਤਾਂ ਥੋੜਾ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿ ਕੋਈ ਬੁੱਕ ਬੁੱਕ ਵਗੈਰਾ ਪੜ੍ਹ ਲਏ ਬੰਦਾ, ਆਪਣੇ ਪੈਰਾਂ ਦੀ ਮਾਲਿਸ਼- ਵਾਲਿਸ਼ ਕਰ ਲਏ ਥੋੜਾ ਘੁੰਮ ਲਏ ਨਹੀਂ ਗੋਲੀ ਨੂੰ ਅਵੋਇਡ ਕਰਨਾ ਚਾਹੀਦਾ, ਗੋਲੀ ਨੀ ਮੈਨੂੰ ਲੱਗਦਾ, ਖਾਣੀ ਚਾਹੀਦੀ ਹੈ
ਹਾਂਜੀ ਜਮ ਵੀ, ਹਾਂਜੀ ਜਿਵੇਂ ਆਪਾਂ ਕਈ ਵਾਰ ਕੋਈ ਚੀਜ਼ ਵੀ ਬੁੱਕ ਵਗੈਰਾ ਪੜ੍ਹਦੇ ਹਾਂ, ਜੀ ਉਹਦੇ ਨਾਲ ਆਪਾਂ ਨੂੰ ਜ਼ਿਆਦਾ ਨੀਂਦ ਆਉਂਦੀ ਹੈ ਜੀ
ਹਮ-
ਨੀਂਦ ਆਣ ਲੱਗੇ ਹੈ, ਸਹੀ ਗੱਲ ਹੈ ਹਮ ਬੁੱਕ ਰੀਡ ਕਰ ਲਏ ਨਹੀਂ ਤਾਂ ਚਲੋ ਜੀ, ਕੋਈ ਹੋਰ ਬਥੇਰੇ ਸੋਰਸ ਹੈ ਇੱਕ ਤਾਂ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਕਿ- ਫੋਨ ਤੋਂ ਦੋ ਘੰਟੇ ਪਹਿਲੇ ਮੋਬਾਇਲ ਨੂੰ ਨਾ ਕਮਰੇ ਤੋਂ ਥੋੜਾ ਜਿਹਾ ਆਪਣੇ ਜਿੱਥੇ ਬੈਡ ਦੇ ਕੋਲ ਤਾਂ ਰੱਖਣਾ ਹੀ ਨੀ ਚਾਹੀਦਾ, ਥੋੜ੍ਹਾ ਦੂਰ ਕਰਕੇ ਰੱਖਣਾ ਚਾਹੀਦਾ ਕਿ ਸਾਨੂੰ ਮੋਬਾਇਲ ਤੱਕ ਹਨਾ ਸਾਈਲੈਂਟ ਤੇ ਰੱਖਣਾ ਚਾਹੀਦਾ ਹੈ, ਠੀਕ ਹੈ ਕਿ ਕਾਲ ਪਤਾ ਲੱਗੇ, ਲੇਕਿਨ ਮੈਸੇਜ ਨਹੀਂ ਸਮਝ ਆਉਣਾ ਚਾਹੀਦਾ ਕਿ ਬੱਚੇ ਬੜੀ ਜਲਦੀ ਭੱਜਦੇ ਆ, ਕਿ ਮੈੇਸਜ ਆ ਗਿਆ ਦੇਖੀਏ ਫਟਾਫਟ ਕੀ ਆਇਆ ਮੈਸੇਜ ਬੱਚੇ ਬੱਚਿਆਂ ਨੂੰ, ਹਨਾ ਫੇਰ ਉਹੀ ਬੱਚੇ ਸਟਰੈਸ ਲੈ ਲੈਂਦੇ ਕੋਈ ਕੋਈ ਏਦਾਂ ਦਾ ਮੈਸ ਜਾ ਗਿਆ ਬੱਚਿਆਂ ਨੂੰ ਆਪਸ ਦੇ ਵਿੱਚ ਕੋਈ ਗੱਲ ਹੋ ਗਈ ਕੁਛ, ਸਾਰੀ ਰਾਤ ਫਿਰ ਬੱਚੇ ਪਰੇਸ਼ਾਨ ਰਹਿੰਦੇ ਆ ਸੌਂਦੇ ਹੀ ਨਹੀਂ ਹੈ
ਹਾਂਜੀ, ਹਾਂਜੀ ਵੀ ਕਈ ਵਾਰ ਹਾਂਜੀ ਆਹ ਹੁਣ ਤਾਂ ਬ ਚੈਲੋ ਇਹ ਵੀ ਹੋ ਰਿਹਾ ਜੀ ਜਿਵੇਂ ਸਾਰਾ ਦਿਨ ਸੁਬਾਹ ਦਿਨ ਖੇਡੀ ਜਾਣਗੇ ਜੀ ਸ਼ਾਮ ਨੂੰ ਕਾਪੀ ਚੱਕ ਚੱਕ ਲੈਣਗੇ ਜੀ ਜਦੋਂ ਜਮਾ ਪੈਣ ਦਾ ਟਾਈਮ ਹੁੰਦਾ ਸੌਉਣ ਦਾ ਉਦੋਂ ਕਹਿਣਗੇ ਵੀ ਅਸੀਂ ਪੜ੍ਹਨਾ
ਬਿਲਕੁਲ -ਬਿਲਕੁਲ, ਸਕੂਲ ਦਾ ਕੰਮ ਹੀ ਉਹਦੇ ਚ ਆ ਰਾਤ ਨੂੰ ਸੋਣ ਦਾ ਟਾਈਮ ਹੋ ਜਾਂਦਾ ਹੈ
ਹਾਂਜੀ, ਵੀ ਸਾਰਾ ਦਿਨ ਨੀ ਪੜ੍ਹਦੇ ਹੈਗੇ ਜੀ, ਨਾ ਕੁਛ ਕਰਦੇ ਵੀ ਪਹਿਲਾਂ ਸਾਰਾ ਦਿਨ ਖੇਡੀ ਜਾਣਗੇ, ਵੀ ਹਾਂ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ, ਜੇ ਨਾਲੇ ਉਹਨਾ ਨੂੰ ਇਹ ਸਟਰੈਸ ਹੁੰਦਾ ਵੀ ਹ ਹਾਂ, ਵੀ ਅਸੀਂ ਕੰਮ ਸਕੂਲ ਦਾ ਵੀ ਪੂਰਾ ਕਰੀਏ, ਜੀ ਨਾਲੇ ਐਂ ਹੁੰਦਾ ਵੀ ਅਸੀਂ ਖੇਡੀਏ ਵੀ
ਹਮ ਬਿਲਕੁਲ ਬੱਚਿਆਂ ਨੂੰ ਖੇਲਣ ਦਾ ਜ਼ਿਆਦਾ ਲਾਲਚ ਰਹਿੰਦਾ, ਚਲੋ ਪੜ੍ਹਾਈ ਦਾ ਤਾਂ ਬੱਚੇ ਸਟਰ੍ਰੈਸ ਘੱਟ ਹੀ ਲੈਂਦੇ ਪੇਰੈਂਟਸ ਨੂੰ ਜ਼ਿਆਦਾ ਸਟਰੈਸ ਰਹਿੰਦਾ ਕਿ ਕੰਮ ਰਹਿ ਗਿਆ ਤਾਂ ਪੜ੍ਹਾਈ ਨਹੀਂ ਕੀਤੀ ਬੱਚਿਆਂ ਨੇ
ਹਾਂਜੀ -ਹਾਂਜੀ, ਨਹੀਂ- ਨਹੀਂ, ਕਈ ਵੀ ਮਤਲਬ ਜਿਵੇਂ ਸੌ ਚੋਂ ਦਸ ਪੰਦਰਾਂ ਬੱਚੇ ਇਹੋ ਜਿਹੇ ਹੁੰਦੇ ਜੀ, ਬਸ ਜਿਹਨਾਂ ਨੂੰ ਵੀ ਐਂ ਹੁੰਦਾ ਵੀ ਹਾਂ, ਵੀ ਆਪਾਂ ਕੰਮ ਵੀ ਪੂਰਾ ਕਰੀਏ ਵੀ ਸਕੂਲ ਚ ਵੀ ਨਾ, ਕੁੱਟਣਾ ਪੈਣਾ ਵੀ ਨਹੀਂ ਬੱਚੇ ਦਾ ਕਈ ਵੀ ਹਾਂ ਚਲੋ ਖੇਡਲੋ ਕੋਈ ਨਾ ਦੇਖਾਂਗੇ ਸਕੂਲ ਚ ਆ ਕੇ
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਸਾਰਾ ਤਰ੍ਹਾਂ ਦੇ ਬੱਚੇ ਹੈ। ਬੱਚੇ ਕਈ ਏਦਾਂ ਵੀ ਜਿਹੜੇ ਟਾਈਮ ਨਾਲ ਸੋ ਜਾਂਦੇ ਆ, ਟਾਈਮ ਨਾਲ ਉੱਡ ਜਾਂਦੇ ਨੇ, ਨਹੀਂ ਉਹਨਾਂ ਨੂੰ ਕਹਿਣ ਦੀ ਜ਼ਰੂਰਤ ਪੈਂਦੀ ਕਿ ਤੁਸੀਂ ਇੰਨੀ ਜਲਦੀ ਸੋਣਾ ਹੈ ਬੱਚਿਆਂ ਦਾ ਪ ਟਾਈਮ ਨਾਲ ਸੋਂਦੇ ਦੇ ਹੈ, ਸਵੇਰੇ ਕਈ ਬੱਚੇ ਜਿਹੜੇ ਟਾਈਮ ਨਾਲ ਉੱਠਦੇ, ਆਪਣਾ ਵੋਕ ਤੇ ਵੀ ਜਾਂਦੇ ਏ
ਹਾਂਜੀ, ਹਾਂਜੀ
ਹਨਾ, ਐਕਸਰਸਾਈਜ਼ ਵੀ ਕਰਦੇ ਬੱਚੇ ਉਹ ਫਿੱਟ ਰਹਿੰਦੇ
ਹਾਂਜੀ, ਨਾਲੇ ਉਹੀ ਬੱਚੇ ਵੀ ਆਪ ਆਪਣੇ ਵੀ ਸਟੱਡੀ ਚ ਵੀ ਅੱਗੇ ਹੁੰਦੇ ਆ ਜੀ, ਉਹਨਾਂ ਦਾ ਸੁਬਾਹ ਮਾਇੰਡ ਵੀ ਫਰੈਸ਼ ਹੁੰਦਾ ਜੀ ਨਾਲੇ ਜਿਹੜੇ ਬੱਚੇ ਹੁਣ ਪ ਸੌਂਦੇ ਹੀ ਰਾਤ ਨੂੰ ਲੇਟ ਹੈ, ਜੇ ਉਹ ਸੁਬਾਹ ਵੀ ਨੀ ਉਹਨਾਂ ਦਾ ਵੀ ਪੜ੍ਹਾਈ ਚ ਵੀ ਨਹੀਂ ਮਨ ਲੱਗਦਾ
ਮਨ ਹੀ ਨਹੀਂ ਕਰਦਾ, ਫੋਕਸ ਵੀ ਨੀ ਬੱਚਿਆਂ ਤੋਂ ਬੈਠਦਾ ਹੀ ਨਹੀਂ ਹੈ ਸਮਝ ਨੀ ਲੱਗਦੀ ਬੱਚੇ ਨੂੰ ਮੈਡਮ ਕੀ ਕਰਾ ਰਹੀ ਜੀਅ ਨੀ ਕਰਦਾ, ਪਹਿਲੀ ਗੱਲ ਤਾਂ ਨਾ ਫਿਰ ਉਹ ਮਾਈਂਡ ਸੈਟ ਰਹਿੰਦਾ ਬੱਚੇ ਦਾ ਕੀ ਇਹ ਮਨ ਕਰਦੇ ਹੀ ਨੀ ਜੀ ਕਰਦੇ ਮੈਡਮ ਸੋਚ ਬਈ ਪੜਾਵੇ ਹੀ ਨਾ ਤਾਂ ਅਸੀਂ ਸੋ ਜੀਏ ਚੁਪ ਕਰਕੇ।
ਹਾਂਜੀ ਜਾਂ ਵੀ ਹਾਂਜੀ। ਹਾਂਜੀ ਜਾਂ ਫਿਰ ਸਕੂਲ 'ਚ ਆ ਕੇ ਕਹਿੰਦੇ ਵੀ ਸਾਡਾ ਅ ਵੀ ਮਤਲਬ ਹੈਡ ਡੈਸ ਵਗੈਰਾ ਹੁੰਦਾ ਜੀ ਜਾਂ ਕਹਿਣਗੇ ਸਾਡਾ ਮਨ ਨੀ ਕਰਦਾ ਜੀ ਚੱਕਰ ਆਉਂਦੇ ਆ। ਕਿਉਂਕਿ ਹੁਣ ਤਾਂ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਐ ਜੀ।
ਬਿਲਕੁਲ-ਬਿਲਕੁਲ, ਬਿਲਕੁਲ ਸਹੀ ਕਹਿ ਰਹੇ ਹੋ। ਚਲੋ ਸਮਝਾਇਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਵੀ ਤਾਂ ਆਪਣਾ ਟਾਈਮ ਨਾ ਸੋ ਟਾਈਮ ਨਾ ਉੱਠੋ ਬਹੁਤ ਜ਼ਰੂਰੀ ਹੁੰਦੀ ਹੈ ਹਨਾ ਬਿਲਕੁਲ। ਚਲੋ ਕਿਉ ਉਹ ਅੱਜਕੱਲ ਦੀ ਲਾਈਫ ਇੰਨੀ ਸਟਟਰੈਸਫੁੱਲ ਹੈਗੀ ਹੈ ਕਿ ਰੈਸਟ ਕਰਨਾ ਬਹੁਤ ਜ਼ ਜ਼ਰੂਰੀ ਹੈ ਨੌ ਤੋਂ ਦਸ ਘੰਟੇ ਤੱਕ ਬੱਚੇ ਨੂੰ
ਹਾਂਜੀ-ਹਾਂਜੀ
ਚਲੋ ਠੀਕ ਹੈ ਜੀ।
ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ, ਓਕੇ ਜੀ ਓਕੇ।